ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਹੋ
ਹਾਂਜੀ ਹਾਂਜੀ ਤੁਸੀਂ ਸੁਣਾਓ ਵੀ ਹਾਂਜੀ ਹਾਂਜੀ ਘਰ ਸਾਰੇ ਠੀਕ ਨੇ
ਹਾਂਜੀ ਠੀਕ ਹ ਮੈਂ ਵੀ ਹਾਂਜੀ ਹਾਂਜੀ ਕੁਛ ਨੀ ਬਸ ਬੈਠੀ ਸੀ
ਅੱਛਾ ਹੋਰ ਜ ਅੱਛਾ ਹਾਂਜੀ ਹਾਂਜੀ ਹਾਂਜੀ
ਫਾਸਟ ਫੂਡ ਦੇ ਬਾਰੇ
ਹਾਂਜੀ ਹਾਂਜੀ ਕਰ ਲੈਂਦੇ ਹ
ਹਾਂਜੀ
ਹਾਂ ਦੇਖਲੋ ਜਿਵੇਂ ਆਪਾਂ ਬਾਹਰ ਦਾ ਫਾਸਟ ਫੂਡ ਖਾਂਦੇ ਹਾਂ ਹਨਾ ਵੈਸੇ ਤਾਂ ਬਾਹਰ ਦਾ ਖਾਣਾ ਹੀ ਨਹੀਂ ਚਾਹੀਦਾ ਜੀ ਹਾਂਜੀ ਅੱਜ ਕੱਲ ਦੇਖ ਲਓ ਇੰਨਾ ਗ਼ਲਤ ਸਮਾਂ ਨਾ ਤੇਲ ਵੀ ਨਾ ਲੋਕੀ ਇੰਨਾ ਇੰਨਾ ਟਾਈਮ ਦਾ ਰੱਖਿਆ ਹੁੰਦਾ ਇਹਨਾਂ ਦਾ ਤੇਲ ਰ ਕਰਦੇ ਵੀ ਹਾਂਜੀ ਬਿਲਕੁਲ ਜੀ ਔਰ ਪਤਾ ਨੀ ਕਾਫੀ ਕਿੰਨੇ ਟਾਈਮ ਦਾ ਹਣਦਾ ਆ ਕਿਸ ਟਾਈਮ ਦਾ ਇਹਨਾਂ ਨੇ ਰੱਖਿਆ ਦਾ ਹੋ ਤੇਲ ਅੱਛਾ ਐਵੇਂ ਹੀ ਰੱਖਿਆ ਹੁਣ ਸਾਨੂੰ ਕਿ ਪਤਾ ਸਾਡੇ ਅੱਖਾਂ ਪਿੱਛੇ ਕਿਵੇਂ ਇਹਨਾਂ ਨੇ ਬਣਾਇਆ ਕਿਵੇਂ ਨੇ ਹਨਾਂ ਅਹ ਖਾਣਾ ਹਾਂਜੀ ਬਿਲਕੁਲ ਨਹੀਂ ਇਥੇ ਹਾਂ ਨਹੀਂ ਖਾਣਾ ਚਾਹੀਦਾ ਜੀ ਬਾਹਰ ਦੇ ਖੋ ਗੰਦੇ ਮੰੰਦੇ ਹੱਥ ਲਗਾਉਂਦੇ ਨੇ ਜੀ ਦੇਖੋ ਉਹਨਾਂ ਕੋਲ ਕੋਈ ਆਪਓਪਸ਼ਨ ਹੁੰਦਾ ਨੀ ਨਾ ਹੱਥ ਧ ਹੁੰਦਾ ਨਾ ਕੁਛ ਦੇਖਲਓ ਹਨਾ ਜੀ, ਔਰ ਉੰ ਇੱਧਰ। ਸਾਡੇ ਹੈਗਾ ਮਹੱਲੇ ਚ ਦੁਕਾਨ ਹੈਗੀ ਸੀ। ਅ ਤੇ ਉਹ ਪਤਾ ਨੀਚੇ ਉਹਨੇ ਚੌਮਿਨ ਡਾਲ ਦੇਨੇ ਧੋ ਕੇ।
ਹਾਂ ਹਾਂਜੀ, ਹਾਂਜੀ, ਹਾਂਜੀ। ਸਾਡੇ ਇੱਧਰ ਵੀ ਸਾਡੇ ਇੱਧਰ ਵੀ। ਕ ਬਾਥਰੂਮ ਬਾਥਰੂਮ ਦੇ ਕੋਲ ਮਤਲਬ ਬਰਗਰ ਪਏ ਨੇ ਚਾਮੀਨ ਪਾਈਏ ਇੰਨੀ ਗੰਦੇ ਸਮਾਨ
ਬਿਲਕੁਲ ਜੀ, ਕਿਉਕਿ ਇਹਨਾਂ ਨੂੰ ਪਤਾ ਜੀ। ਹੁਣ ਤੇ ਇਹਨਾਂ ਨੇ ਖਾਣਾ ਨਹੀ ਜੀ ਇਹਨਾਂ ਨੇ ਗੋ। ਦੇਣਾ ਹੀ ਇਹਨਾਂ ਨੂੰ ਨਹੀਂ ਪਤਾ ਕਿ ਕਿਸੇ ਨੂੰ ਕੋਈ ਨੁਕਸਾਨ ਹੋ ਰਿਹਾ ਨਹੀਂ ਜੀ ਇਹ ਨਹੀਂ ਸੋਚ ਬਿਲਕੁਲ ਵੀ ਚਲੋ ਉਹਨਾਂ ਦਾ ਆਪਣਾ ਕੰਮ ਹੈਗਾ ਹਾਂਜੀ ਹਾਂ ਜੀ। ਚਲੋ ਉਹਨਾਂ ਦਾ ਆਪਣਾ ਕੰਮ ਹੈ। ਲੇਕਿਨ ਉਹਨਾਂ ਦੀ ਸਾਫ਼ ਸਫ਼ਾਈ ਨਹੀਂ ਹੁੰਦੀ। ਹਾਂਜੀ, ਹਾਂਜੀ ਬਿਲਕੁਲ ਜੀ, ਨਹੀਂ ਹੁੰਦੀ। ਔਰ ਦੇਖੋ, ਘਰ ਅਗਰ ਅਸੀਂ ਬਣਾਵਾਂਗੇ ਨਾ ਜੀ। ਇੱਕ ਤੇ ਘਰ ਬਣਾਵਾਂਗੇ, ਅਸੀਂ ਸਗੋ ਚੀਜ਼ ਇਕੱਤੀ ਚ ਚੀਜ਼ ਬਣੇਗੀ। ਹਨਾ ਜੇ ਅਸੀਂ ਕੁਛ ਵੀ ਬਣਾ ਲੈਂਦੇ ਹਾਂ। ਹੁਣ ਮੋਮੋਸ ਵਗੈਰਾ ਲੈਲੋ ਤੁਸੀਂ ਹਨਾ। ਚਲੋ ਉਹਨਾ ਨੇ ਬਣਵਾਈ ਵੀ ਲੈਣੀ। ਕੁਛ ਲੈਣਾ ਈਏ ਅਗਰ ਅਸੀਂ ਇਹ ਘਰ ਬਣਾਉਦੇ ਹਾਂ ਨਾ ਤੇ ਸਾਰਾ ਪਰਿਵਾਰ ਸਾਡਾ ਖੁਸ਼ ਹੋ ਕੇ ਵਧੀਆ ਜਿਹਾ ਖਾ ਸਕਦਾ ਹੈ। ਹਾਂਜੀ, ਬੱਚਤ ਵੀ ਹੁੰਦੀ ਜੀ ਇਹਨਾਂ ਨਾਲ
ਜੀ ਬਾਹਰ ਦੇ ਨਾ ਖਾਓ। ਇਸ ਤੋਂ ਵਧੀਆ ਤੇ ਸਾਰਾ ਸਮਾਨ ਲੈ ਕੇ ਘਰ ਹੀ ਸਭ ਕੁਛ ਬਣਾ ਲਓ।
ਬਿਲਕੁਲ ਜੀ, ਹਾਂਜੀ, ਹਾਂਜੀ ਦੇਖ ਲੋ। ਆਪਣਾ ਘਰ ਖਾਵਾਂਗੇ ਦੇਖੋ ਆਪਣੇ ਹੱਥ ਨਾਲ ਆਪਣੇ ਹਿਸਾਬ ਨਾਲ ਬਣਾਇਆ ਹੋਇਆ ਹੋਏਗਾ।
ਹਾਂਜੀ ਹਾਂਜੀ ਪਰ ਉਹਨਾਂ ਦੇ ਸਾਹਮਣੇ ਨੀ ਪਤਾ ਨਾ ਉਹ ਕੀ ਕੀ ਬਨਾਂ ਬਣ ਪਿੱਛੇ।
ਦੇਖੋ ਬਾਜ਼ਾਰ ਹੈਗੇ ਨੇ ਬਾਹਰ ਹੈਗੇ ਨੇ। ਪਤਾ ਨੀ ਕਿੱਦਾਂ ਬਣਾਏ ਕੀ ਹੈ ਨੀ ਸਭ ਬੱਚਿਆਂ ਨੂੰ ਵੀ ਦੇਖੋ ਨੁਕਸਾਨ ਹੀ ਹੈਗਾ।
ਹਾਂਜੀ, ਹਾਂਜੀ, ਹਾਂਜੀ ਹਾਂ।
ਚੀਜ਼ ਬਣਾਓ ਆਪਣੇ ਹੱਥਾਂ ਨਾਲ ਦੇਖੋ ਬਣਾਓ ਫਾਇਦਾ ਵੀ ਹੈਗਾ ਉਸ ਚੀਜ਼ ਦਾ। ਬੱਚੇ ਦੇਖੋ ਜਿਹੜੀ ਚੀਜ਼ ਕਹਿੰਦੇ ਮੇਰੇ ਬੱਚੇ ਵੀ ਜੋ ਕਹਿੰਦੇ ਨੇ ਮੈਂ ਘਰੇ ਹੀ ਬਣਾ ਕੇ। ਦਿੰਦੀ ਹਾਂ ਕਈ ਵਾਰੀ ਹਾਂਜੀ, ਬਿਲਕੁਲ। ਕਈ ਵਾਰੀ ਕਹਿੰਦਾ ਮੰਮੀ ਮੈਂ ਇਹ ਚੀਜ਼ ਬਾਹਰੋਂ ਖਣੀ ਨਹੀਂ ਜੀ ਮੈਂ ਜੇਬਣਾਉਣ ਲਈ ਤਿਆਰ ਹਾਂ ਮੈਂ ਬਣਾ ਦਾਂਗੀ। ਜੋ ਕਹਿੰਦੇ ਮੋਮਸ ਵਗੈਰਾ ਕੁਛ ਵੀ ਕਹਿੰਦੇ ਨੇ
ਹਾਂਜੀ ਪਰ ਇਹ ਚੀਜ਼ਾਂ ਰੋਜ਼ ਵੀ ਨਹੀਂ ਖਾਣੀ ਚਾਹੀਦੀਆਂ ਜਿਵੇਂ ਚਲੋ ਬੱਚੇ ਦਾ ਦਿਲ ਕਰ ਹੀ ਜਾਂਦਾ। ਖਾਣ ਤੇ ਕਦੀ ਕਦਾਰ ਬਣਾ ਦਿੱਤਾ।
ਬਿਲਕੁਲ, ਮੈਦੇ ਦਾ ਦੇਖੋ ਉਹ ਵੀ ਨੁਕਸਾਨ ਹੀ ਹੈਗਾ ਨਾ। ਹਨਾ ਮੈਦਾ ਦੇਖ ਲੋ ਅੰਦਰ। ਜਾਮ ਕਰ ਦਿੰਦਾ ਅੰਦਰ ਕਾਫ਼ੀ ਨੁਕਸਾਨ ਪਾ ਦਿੰਦਾ। ਲੀਵਰ ਤੇ ਵੀ ਜ਼ੋਰ ਪਾਉਂਦਾ ਹੈਗਾ। ਮੈਂਦਾ ਘੱਟ ਤੋਂ ਘੱਟ ਹੀ ਖਾਣਾ ਚਾਹੀਦਾ ਜੀ ਮੈਦਾ ਤੇ ਬਿਲਕੁਲ। ਬੱਚਿਆਂ ਨੂੰ ਇਹੀ ਸਿਖਾਓ ਕਿ ਬਾਹਰ ਦਾ ਨਾ। ਖਾਓ ਤੁਸੀਂ, ਜਿਹੜੀ ਥੋੜ੍ਹੀ ਬਹੁਤੀ ਹਾਂਜੀ ਘਰ ਫਰੈਸ਼ ਚੀਜ਼ ਆਪਣੀ ਅੱਖੀਓ ਬਣਾਓ। ਤਾਜ਼ੀ ਚੀਜ਼ ਲੈ ਕੇ ਉਹਨਾ ਨੇ ਪਤਾ ਨੀ। ਕਦੋਂ ਦਾ ਬਾਸਾ ਸਮਾਨ ਰੱਖਿਆ ਕਦੋਂ ਦਾ ਨਹੀਂ ਦੇ ਦਿੰਦੇ ਨੇ ਜਿ ਲੋਕ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਕਿਧਰੇ ਵੀ ਜਾਓਗੇ ਦੇਖੋ ਭਟੂਰੇ ਛੋਲੇ ਲੱਗੇ ਦੇ ਨੇ ਬਾਹਰ। ਮੈਦਾ ਹੀ ਕੱਚੇ ਕੱਚੇ ਉਤਾਰ ਦਿੰਦੇ ਨੇ ਜੀ ਉਹ ਖਾ ਖਾ ਲੈਂਦੇ ਆ ਜੀ। ਸੀ ਫਿਰ ਦੇਖੋ। ਪੇਟ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਇਹੀ ਗੱਲ ਹੈ ਜੀ।
ਇਹ ਚੀਜ਼ਾਂ ਸਭ ਘਰ ਬਣਾ ਲਓ ਸਰ।
ਹਾਂਜੀ ਬਿਲਕੁਲ ਜੀ, ਬਿਲਕੁਲ ਸਾਰੀ ਫੈਮਲੀ ਬੈਠ ਕੇ ਖਾ ਸਕਦੀ ਆ।
ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ।
ਹੋੁਰ ਤੁਸੀਂ ਵੀ ਆਪਣਾ ਹਾਂਜੀ।
ਹੁਣ ਨਾ ਮੋਮਸ ਦੇਖਲੋ ਇਹਦੇ ਅੰਦਰ ਮਤਲਬ ਕਿੰਨਾ ਗੰਦਾ ਮੈਦਾ ਮਿਲਾਇਆ ਜਾਂਦਾ ਹੈ
ਬਿਲਕੁਲ ਜੀ
ਪਤਾ ਨੀ ਕਿਵੇਂ ਹੱਥਾਂ ਨਾਲ ਮਲਦੇ ਹੈਗੇ ਨਾ
ਕਦੋਂ ਦਾ ਹੈ ਕਦੋਂ ਦਾ ਨੀ ਸਾਨੂੰ ਕੁਛ ਨੀ ਪਤਾ ਜੀ ਬਿਲਕੁਲ
ਹ ਕੋਈ ਚੀਜ਼ ਬਣਾ ਕੇ ਕੀ ਪਤਾ ਹੱ ਹੱਥ ਧੋਂਦੇ ਨੀ ਧੋਂਦੇ ਉਹੀ ਦਾ ਨਾਲ ਦੀ ਮਤਲਬ ਆਟਾ ਤੇ ਗੁੰਦਾ ਹੀ ਪੈਂਦਾ।
ਉਹਨਾਂ ਕੋਲ ਓਪਸ਼ਨ ਹੁੰਦਾ ਹੀ, ਨੀ ਜੇ ਹੱਥ ਹੁੰਦਾ ਕਿਤੇ ਲੈ ਆਣਗੇ ਇਨਾ ਸਮਾਨ ਜੀ।
ਹਾਂਜੀ, ਹਾਂਜੀ, ਹਾਂਜੀ,
ਠੀਕ ਹੈ, ਨਾ ਇਹ ਤਾਂ ਸਾਨੂੰ ਵੀ ਚਾਹੀਦਾ ਥੋੜਾ ਹਾਂਜੀ। ਬਿਲਕੁਲ ਸਾਨੂੰ ਥੋੜਾ ਚਾਹੀਦਾ, ਨੀ ਨਹੀਂ ਜੀ ਆਪਣੇ ਘਰ ਹੀ ਬਣਾਓ। ਫੇਰ ਬੱਚਿਆਂ ਨੂੰ ਵੀ ਸਮਝਾਓ, ਜੀ ਬਾਹਰ ਦਾ
ਕਿ ਬਾਹਰ ਦਾ ਨੀ ਖਾਣਾ ਹਾਂਜੀ-ਹਾਂਜੀ,
ਰ ਇੱਕ ਤਾਂ ਸਮਾਨ ਵੀ ਦੇਖੋ ਘੱਟ ਠੀਕ ਹੈ, ਉੱਪਰੋਂ ਸਫ਼ਾਈ ਹੈ ਨੀ ਚੀਜ਼ ਦੀ ਪਤਾ ਨੀ ਕਦੋਂ ਦੇ ਉਹਨਾਂ ਨੇ ਆਲੂ ਰੱਖੇ, ਉਬਾਲੇ ਟਿੱਕੀ ਪਾਈ ਏ ਕੁ ਕੁਛ ਨੀ ਪਤਾ ਅੱਛਾ ਤ ਸੀ ਆਈ ਛੱਡੋ ਸੀ, ਇੱਕ ਵਾਰੀ ਬਰਗਰ ਵੀ ਲਿਆਏ ਸੀ, ਜੀ ਤੇ ਜਦੋਂ ਉਹ ਖਾਇਆ ਤੇ ਮੁੰਡੇ ਨੇ ਤੇ ਮੇਰੇ ਖਾ ਲਿਆ ਤੇ ਮੈਂ ਜਦੋਂ ਚੱਕਿਆ ਨਾ ਤੇ ਆਲੂ ਚ ਸਮੈਲ ਟਿੱਕੀ ਜਿਵੇ
ਹਾਂਜੀ-ਹਾਂਜੀ, ਮਤਲਬ ਗੰਦੇ ਆਲੂ ਹੁੰਦੇ ਹੈਗੇ ਨਾ ਬੜੀ ਚਾਰ ਪੰਜ-ਪੰਜ ਦਿਨ ਦੀ, ਪੁਰਾਣੀਆਂ ਟਿੱਕੀਆਂ ਤਲ ਕੇ ਦਿੰਦੇ ਨੇ ਹਾਂਜੀ, ਹਾਂਜੀ ਹਾਂ। ਚਲੋ ਬਈ ਹਾਂਜੀ, ਉਹ ਵੀ ਨਾ ਮਤਲਬ ਵਿਕਰੀ ਹੋਈ ਤੇ ਉਸ ਤੋਂ ਅਗਲੇ ਦਿਨ ਐਂ ਵੀ ਕਰਦੇ, ਕਰਦੇ ਫੇਰ ਉਹਨਾਂ ਨੇ ਤੇ ਆਪਣਾ ਸਮਾਨ ਵੇਚਣਾ ਹੀ ਹੈ।
ਬਿਲਕੁਲ ਮੈਂ ਬੱਚੇ ਨੇ ਇਹੀ ਸਮਝਾਇਆ, ਤੁਸੀਂ ਨਹੀਂ ਖਾਣਾ ਤੁਸੀਂ ਜੋ ਖਾਣਾ ਮੈਨੂੰ ਦੱਸੋ? ਮੈਂ ਬਣਾ ਦਵਾਂਗੀ, ਠੀਕ ਹੈ ਨਾ ਖੁਦ ਹੀ ਬਣਾ ਦੇ ਹੁੰਦਾ ਬੱਚਿਆਂ ਨੂੰ ਜੋ ਕਹਿੰਦੇ ਮੋਮੋਸ ਕਹਿਣਗੇ ਮੋਮੋਸ ਬਣਾ ਲੈਂਦੇ, ਆ ਜੀ ਜਿਹੜੀ ਚੀਜ਼ ਬੱਚੇ ਕਹਿਣ ਉਹੀ ਟਾਈਮ ਚ ਦੇ ਦੇਣਾ। ਹਾਂਜੀ ਤੁਸੀਂ ਵੀ ਆਪਣਾ ਘਰੇ ਬਣਾਇਆ ਕਰੋ।
ਹਾਂਜੀ-ਹਾਂਜੀ-ਹਾਂਜੀ, ਹਾਂ ਘਰ ਹੀ ਬਣਾਵਾਂਗੀ, ਮਤਲਬ ਘਰ ਹੀ ਬਣਾ ਦਿੰਦੇ ਹਾਂ ਅਸੀਂ
ਹਾਂਜੀ, ਅੱਜ-ਕੱਲ ਦੇ ਦੇਖੋ ਛੋਟੇ-ਛੋਟੇ ਹਾਂ। ਹਾਂਜੀ-ਹਾਂਜੀ, ਅੱਜ-ਕੱਲ੍ਹ ਦੇਖੋ ਛੋਟੇ-ਛੋਟੇ ਬੱਚਿਆਂ ਨੂੰ ਦੇਖ ਲੋ। ਇਹੀ ਹੈਗਾ, ਕਈ ਬੱਚੇ ਕਹਿੰਦੇ ਸਾਹ ਛੱਡਦਾ ਜੀ ਹਨਾ। ਕਈ ਬੱਚਿਆਂ ਦਾ ਡਾਇਜਿਸਟ ਵੀ ਠੀਕ ਨੀ ਰਹਿੰਦਾ, ਕਾਫ਼ੀ ਉਹਨਾਂ ਨੂੰ ਹੁੰਦਾ ਜਲਣ ਵਗੈਰਾ। ਅ ਕੱਲ੍ਹ ਛੋਟੇ-ਛੋਟੇ ਬੱਚਿਆਂ ਦੇਖਲੋ ਜਲਨ ਹੁੰਦੀ ਹੈ, ਅਸੀਂ ਹੈਗੇ ਸੀ ਨਾ ਅ ਛੋਟੇ ਹੁੰਦੇ ਸੀ, ਸਾਡੇ ਟਾਈਮ ਤੇ ਬਹੁਤ ਘੱਟ ਹੁੰਦਾ ਸੀ, ਫਾਸਟ ਫੂਡ ਵਗੈਰਾ।
ਹਾਂਜੀ-ਹਾਂਜੀ,
ਬਿਲਕੁਲ ਨੀ ਖਾਂਦੇ ਸੀ, ਉਸ ਟਾਈਮ ਸਾਨੂੰ ਪਤਾ ਹੀ ਨੀ ਹੁੰਦਾ ਸੀ, ਜਲਣ ਹੁੰਦੀ। ਕਈ ਵਾਰੀ ਵੱਡੇ ਕਹਿੰਦੇ ਸੀ, ਨਾ ਜਲ ਟਾਈਮ ਕਹਿੰਦੇ ਸੀ ਪਤਾ ਕੀ ਹੁੰਦਾ, ਚਲਣ ਅੱਛਾ ਹੁਣ ਆਪਣੇ ਬੱਚਿਆਂ ਨੂੰ ਦੇਖਦੇ ਹ ਨਾ ਛੋਟੇ-ਛੋਟੇ। ਤੇ ਸਾਡੇ ਬੱਚੇ ਦੇਖਲੋ, ਇਹਨਾਂ ਨੂੰ ਵੀ ਜਲਣ ਹੁੰਦੀ ਹੈ।
ਹਾਂਜੀ-ਹਾਂਜੀ ਹੁੰਦੀ ਹੈ, ਬਿਲਕੁਲ
ਜਾਂਦੀ ਹੈ, ਕਿਉਂ ਕਿਉਂਕਿ ਇਹ ਬਾਹਰ ਦਾ ਖਾਂਦੇ ਨੇ ਤਲਿਆ ਵਲਿਆ ਖਾ ਲੈਂਦੇ ਨੇ ਜੀ। ਵੈਸੇ ਤਲਿਆ ਹੋਇਆ, ਜਿੰਨਾ ਕੁ ਹੋਵੇ ਨਾ ਘੱਟ ਹੀ ਖਾਣਾ ਚਾਹੀਦਾ। ਹਾਂਜੀ, ਐ ਤੁਸੀਂ ਚਾਂਪ ਲਗਾਲੋ ਜੀ। ਹਨਾ, ਇਹ ਪਿਓਰ ਤੇ ਹੁੰਦੀ ਨੀ ਜੀ। ਐ ਵੀਂ ਮਿਲਾਵਟੀਆਂ ਹੀ ਹੁੰਦੀਆਂ, ਨੇ ਜੀ ਹਨਾ ਐਵੇਂ। ਹਾਂਜੀ, ਸਾਨੂੰ ਬੱਚਿਆਂ ਨੂੰ ਘੱਟ ਤੋਂ ਘੱਟ ਹੀ ਦਿਓ ਇਹ ਚੀਜ਼ਾਂ। ਚੌਮਿਨ ਦੇਖਲੋ, ਇਹ ਵੀ ਕੱਚਾ ਹੀ ਮੈਦਾ ਹੈਗਾ ਜੀ ਸਾਰਾ ਹੈਲੋ। ਹੈਲੋ ਹਾਂਜੀ। ਹਾਂਜੀ ਮੈਂ ਗੱਲ ਕਰ ਰਹੀ ਸੀ, ਦੇਖੋ ਮੋਮੋਸ ਦੇੇਖਲ ਉਹ ਵੀ ਕੱਚਾ ਹੀ ਹੈਗਾ ਜੀ ਮੈਦਾ। ਥੋੜਾ ਜਿਹਾ ਸਟੀਮ ਕਰ ਉਹਦੇ ਰਿੰਦੇ ਉਹ ਵੀ ਅੰਦਰ ਚ ਖ਼ਰਾਬ ਹੀ ਕਰਨਾ ਲੀਵਰ ਤੇ ਸਿੱਧਾ ਹਨਾ। ਕੁਛ ਵੀ ਦੇਖ ਲਓ। ਤਲਿਆ ਸਮਾਨ ਸਪਿੰਗ ਰੋਲ ਵਗੈਰਾ ਸਭ ਤੇਲ ਗੰਦੇ ਤੇਲ ਚ ਬਣਾਉਂਦੇ ਨੇ।
ਕਿਉਕਿ ਸਾਨੂੰ ਪਤਾ ਹੀ ਜੀ ਕਿਵੇਂ ਬਣਾ ਰਹੇ ਕਿਵੇਂ ਨੀ ਜੀ। ਹੈਲੋ। ਹੈਲੋ।